ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ
ਮੈਂ ਕਿਹਾ ਬੜਾ ਟਾਈਮ ਲੱਗਿਆ ਤੁਹਾ ਨਾਲ ਗੱਲ ਨੀ ਕੀਤੀ ਮੈਂ ਕਿਹਾ ਅੱਜ ਫੋਨ ਕਰਦੀ ਹਾਂ ਵਿੇਲੀ ਵੀ ਹੈਗੀ ਆ
ਹਾਂਜੀ ਮੈਂ ਵੀ ਬਸ ਬੈਠੀ ਸੀ ਬਾਹਰ ਹੀ ਵਿਹਲੀ
ਅੱਛਾ ਅੱਛਾ ਹੋਰ ਬੱਚੇ ਘਰ ਬਾਹਰ ਠੀਕ ਨੇ ਸਗ ਅੱਛਾ ਅੱਛਾ ਹ ਤੇ ਹੋਰ ਕੀ ਕਰ ਹ ਹੋਰ ਕੀ ਬਣਾ ਲਿਆ ਅੱਜ
ਅੱਜ ਅਸੀਂ ਬਣਾਏ ਸੀ ਉਹ ਮਿਕਸ ਵੈਜ
ਓਕੇ -ਓਕੇ ਅਸੀਂ ਵੀ ਅੱਜ ਆਲੂ ਬਣਾਏ ਸੀ। ਬੜੇ ਸਵਾਦ ਬਣੇ ਸੀ ਜਿਹੜੀ ਸ ਫਰਿਆਲੂ ਹੁੰਦੇ ਨਾ ਉਹ ਬਣਾਏ ਸੀ। ਤੇ ਅੱਜ ਅਸੀ ਤੇ ਮੈਂ ਉਹ ਪੁੱਛਦੀ, ਅੱਛਾ -ਅੱਛਾ।
ਵੀਜ ਬਣਾ ਲਈ ਸਬਜ਼ੀ
ਓਕੇ -ਓਕੇ, ਤੇ ਮੈਂ ਉਹ ਪੁੱਛਦੀ ਪਈ ਸੀ ਉਹਣ ਨਾ ਜੂ ਦੀ ਜਿਵੇਂ ਛੁੱਟੀ ਆਉਂਦੀ ਪਈ ਤੁਸੀਂ ਕਿਧਰ ਦੀ ਪਲੈਨਿੰਗ ਕਰਦੇ ਪਏ ਹੋ। ਮੈਂ ਆਪਣੇ ਹਸਬੈਂਡ ਨਾਲ ਪਲੈਨਿੰਗ ਕਰੀ ਜਾਂਦੀ ਸੀ। ਦਰਬਾਰ ਸਾਹਿਬ ਜਾਣ ਦੀ
ਹਾਂ, ਉੱਥੇ ਕਾਫ਼ੀ ਗੁਰਦੁਆਰੇ ਦੇਖਣ ਵਾਲੇ ਅੰਮ੍ਰਿਤਸਰ ਵਗੈਰਾ ਉਧਰ ਸਭ ਗੁਰਦੁਆਰੇ ਬਹੁਤ ਦੇਖਣ ਵਾਲੇ ਆ ਹੋਰ ਬਟਾਲਾ ਕੋਲ ਉੱਧਰ ਵੀ ਇੱਕ ਗੁਰਦੁਆਰਾ ਚੋਲਾ ਸਾਹਿਬ ਏ।
ਅੱਛਾ! ਚੋਲਾ ਸਾਹਿਬ ਅ।
ਉਹ ਤੇ ਬਸ ਮੰਨਤ ਮੰਗਣੀ ਪੈਂਦੀ ਨਾ ਜਿੰਨੇ ਵੀ ਮਤਲਬ ਕਿ ਕੋਈ ਔਲਾਦ ਵਾਸਤੇ, ਜਿਵੇਂ ਕੱਪੜਾ ਕੋਈ ਘਰੋਂ ਨੀ ਪੁਆਂਦੇ ਤੇ ਮਤਲਬ ਕੀ ਕੋਈ ਚਾਲੀ ਦਿਨ ਆਪਣੇ ਘਰੋਂ ਕੱਪੜਾ ਨੀ ਪਾਉਂਦਾ ਫੇਰ ਉੱਥੇ ਮੰਨਤ ਮੰਗ ਕੇ ਮੱਥਾ ਟਕਾ ਤੇ ਫ਼ੇਰ ਉਹ ਕੱਪੜਾ ਪਾਉਂਦੇ ਨਾ ਮ ਨਾ ਤੇ
ਅੱਛਾ -ਅੱਛਾ -ਅੱਛਾ -ਅੱਛਾ ਵੀ ਠੀਕ ਹੈ
ਇਤਿਹਾਸ ਸੁਣਿਆ ਦਾ ਕਹਿੰਦੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਸੀ ਨਾ ਉਹਨਾਂ ਦੀ ਭੈਣ ਨੇ ਬਣਾਇਆ ਸੀ ਚੋਲਾ ਬਾਬਾ ਜੀ ਵਾਸਤੇ ਫੁਲਕਾਰੀ ਦਾ ਹਥਾ ਨਾਲ ਕੱਢ ਕੇ ਤੇ ਉਹਨਾਂ ਨੇ ਪਹਿਲਾ ਚੋਲਾ ਬਾਬਾ ਜੀ ਨੂੰ ਉਹ ਪਾਇਆ ਸੀ ਬੇਬੇ ਨਾਨਕੀ ਨੇ, ਹੋਰ ਉਹਨਾਂ ਨੇ ਸ਼ੀਸ਼ੇ ਚ ਮੜਿਆ ਹੋਇਆ। ਤੇ ਸਿੰਪਲ ਹੀ ਗੁਰਦੁਆਰਾ ਛੋਟਾ ਜਿਹਾ ਜਾਈਏ ਵੈਸੇ, ਮਤਲਬ ਕੀ ਮਹਾਨਤਾ ਹੈਗੀ ਗੁਰਦੁਆਰਾ ਹ ਪਹਿਲੇ ਤਾਂ ਲੋਕੀ ਦੇਖਦੇ ਸੀ ਮਤਲਬ ਕਿ ਨੈਨ ਜੀ ਰੱਖਿਆ ਦਾ ਸੀ ਨਹੀਂ ਉਹ ਸਾਡੇ ਉੱਧਰ ਸਾਈਡ ਬਟਾਲੇ ਦੇ, ਕੋਲ ਹੀ ਬਟਾਲਾ ਹੈ। ਪੌਣੇ ਘੰਟੇ ਦਾ ਰਸਤਾ ਹੈ।
ਅੱਛਾ- ਅੱਛਾ- ਅੱਛਾ
ਬਾਬਾ ਨਾਨਕ ਹਾਂ ਉੱਥੇ ਆ ਗੁਰਦੁਆਰਾ। ਹਮ ਬਸ ਰਵੋ ਤਾਂ ਫੇਰ ਦੇਖੇ ਜਾਂਦੇ ਨਾ ਮਤਲਬ ਕਿ ਉੱਥੇ ਬਹੁਤ ਕਾਫ਼ੀ ਗੁਰਦੁਆਰੇ ਆ ਜਾਂ ਬੰਦੇ ਨੂੰ ਗੱਡੀ ਕਰਨੀ ਪੈਂਦੀ ਅੰਮ੍ਰਿਤਸਰਬ ਬਹੁਤ ਗੁਰਦੁਆਰਾ ਲਾਗੇ ਜਾਗੇ ਡਾ ਸਾਹਿਬ ਹੋ ਗਿਆ ਗੁਰਦੁਆਰਾ ਸਾਹਿਬ ਤਰਨ ਸੋਨ ਸਾਹਿਬ
ਹ ਨਹੀਂ ਮੈਂ ਇਹਨਾਂ ਚ ਕਿਸੇ ਪਾਸੇ ਨੂੰ ਗਈ ਹੋਈ ਫਿਰ ਉਧਰ ਜੀ ਜੀ ਬਸ ਅਸੀਂ ਤਾਂ ਇਕੱਲੇ ਦਰਬਾਰ ਚ ਵੀ ਇਹਦੇ ਤੋਂ ਇਲਾਵਾ ਮੈਂ ਉਹ ਸੋਚਿਆ ਜਾਂਦੀ ਸੀ ਮੈਂ ਕਿਹਾ ਅਗਰ ਕੋਈ ਇਕੱਠੇ ਹੋ ਕੇ ਜਾਈਏ ਨਾ ਅ ਅਗਰ ਕੋਈ ਇਕੱਠੇ ਹੋ ਕੇ ਸਾਥ ਹੋਵੇ ਫਿਰ ਅਸੀਂ ਸਾਰੇ ਜਾ ਕੇ
ਹਾਂਜੀ ਦਰਬਾਰ ਸਾਹਿਬ ਅੰਦਰ ਵੀ ਚੀਜ਼ਾਂ ਹੈਗੀਆਂ ਕਾਫ਼ੀ ਦੇਖਣ ਲ ਹਾਂ ਦੁਰਗਿਆਨਾ ਮੰਦਿਰ ਹੋਰ ਅਪਣਾ ਕਿੰਨੇ ਗੁਰ ਗੁਰਦੁਆਰੇ ਮਤਲਬ ਬਾਬਾ ਟੱਲ ਲਾ ਲਓ ਹੋਰ ਮੰਜੀ ਸਾਹਿਬ ਸਾਹਿਬ ਏ ਬੜੇ ਗੁਰਦੁਆਰੇ ਛੋਟੇ ਛੋਟੇ ਹਿਸਾਬ ਹੈ
ਹਾਂਜੀ ਹਾਂ ਹਾਂਜੀ ਨਹੀਂ ਅਦ ਦਰਬਾਰ ਸਾਹਿਬ ਜਿੰਨੇ ਵੀ ਗੁਰਦੁਆਰਾ ਸਾਹਿਬ ਉ ਅਸੀਂ ਘੁੰਮੇ ਹੋਏ ਆਾਂ ਬਸ ਉੱਧਰ ਬਸ ਦਰਬਾਰ ਸਾਹਿ ਤੋਂ ਬਾਹਰ ਨੀ ਇਹੇ
ਹਾਂ ਉਹ ਗੱਡੀ ਕਰਨੀ ਪੈਂਦੀ ਨਾ ਦਰਬਾਰ ਸਾਹਿਬ ਤੋਂ ਹੀ ਉੱਥੇ ਗੱਡੀਆਂ ਜਾਂਦੀਆਂ ਉੱਥੇ ਫੇਿਰ ਰੁਕਣਾ ਪੈਂਦਾ ਦਾ ਨਾ ਇੱਕ ਦੋ ਦਿਨ ਫੇਰ ਦੇਖੇ ਜਾਂਦੇ ਆ ਆਹ ਤਕਰੀਬਨ ਉਹਨਾਂ ਦੇ ਬੱਸ ਬੱਸਾਂ ਵੀ ਲਾਈ ਦੀਆਂ ਗੱਡੀਆਂ ਵੀ ਲਾਈ ਦੀਆਂ ਉਸ ਪੂਰਾ ਦਿਨ ਘੁਮਾਦੇ ਆ ਫੇਰ ਸ਼ਾਮੀ ਲੈ ਆਂਦੇ ਤੇ ਵਾਪਸ ਹਾਂ ਸਾਰੇ ਗੁਰਦੁਆਰੇ ਵਖਾਂਉਂਦੇ ਆ ਆਪਣਾ ਇਤਿਹਾਸ ਵੀ ਸਮਝ ਲਿਖਿਆ ਹੁੰਦਾ ਸਾਰਾ ਵੀ ਪਤਾ ਲੱਗ ਜਾਂਦਾ ਹਾਂ ਬਸ ਥੋੜਾ ਹੈ ਗਰਮੀਆਂ ਚ ਨੀ ਘੁੰਮਿਆ ਜਾਂਦਾ ਥੋੜਾ ਮੌਸਮ ਅੱਛਾ ਹੈ ਨਾ ਫਿਰ ਘੁੰਮਿਆ ਜਾਂਦਾ ਹੈ।
ਹਾਂਜੀ ਗਰਮੀਆਂ ਚ ਤਾਂ ਘੁੰਮੇ ਤਾਂ ਜਾਂਦਾ ਨੀ ਬਸ ਸਭ ਤੋਂ ਪਹਿਲਾਂ ਛੁੱਟੀਆਂ ਨੇ ਉਸ ਤੋਂ ਇਲਾਵਾ ਤਾਂ ਛੁੱਟੀਆਂ ਆਦੀਆਂ ਨੀ ਇਸ ਕਰਕੇ ਕੇ ਬਸ ਉਹ ਥੋੜਾ ਲਾਲਚ ਹੋਇਆ ਨੇ ਛੁੱਟੀਆਂ ਦਾ
ਬਸ ਸਭ ਨੂੰ ਹੁੰਦਾ ਨਾ ਛੁੱਟੀਆਂ ਵਿੱਚ ਸਾਡੀ ਵੀ ਕਹਿ ਰਹੀ ਮੇਰੀ ਵੱਡੇ ਵਾਲੀ ਵਹੁਟੀ ਬੱਚਿਆਂ ਨੂੰ ਕਿ ਮੈਂ ਇੰਨੀ ਦੂਰ ਜਾ ਨਹੀਂ ਸਕਦੀ। ਪੁੰਨੇ ਬਾਰ ਬਾਰ ਇੱਥੇ ਘੁੰਮਾ ਲਿਆਵਾਂਗੇ ਜਾਂ ਅੰਮ੍ਰਿਤਸਰ ਜਾਂ ਇੱਥੇ ਪੋਂਡੇ ਵਗੈਰਾ। ਆਹ ਮੈਂ ਕਿਹਾ ਚਲੋ ਦੇਖ ਲੈਣਾ ਜਿੱਥੇ ਮਨ ਕਰਦਾ ਮੈਂ ਕਿਹਾ ਦਰਬਾਰ ਸਾਹਿਬ ਤੁਸੀਂ ਨਾ ਗੱਡੀ ਕਾਰ ਲਿਜਓ ਬੱਸ ਚਲੇ ਜਾਓ ਟ੍ਰੇਨ ਜਾਂਦੀ ਸਿੱਧੀ ਉਥੇ ਰਾਤ ਰੁਕੋ ਦੋ ਭਾਵੇਂ ਦੋ ਦਿਨ ਰੁਕੋ ਸੰਡੇ ਸੰਡੇ ਘੁੰਮੋ ਧੁੱਪੇ ਦੇਖੋ ਮੈਂ ਨਹੀਂ ਜਾਦਾ। ਬੱਚਿਆਂ ਨਾਲ
ਹਾਂਜੀ ਹਾਂਜੀ।
ਜੀ
ਬਾਕੀ ਅਗਰ ਬੱਚੇ ਛੋਟੇ ਨੇ ਤਾਂ ਫੇਰ ਤਾਂ ਕਾਰ ਵਗ਼ੈਰਾ ਹੀ ਸਹੀ ਰਹਿੰਦੀ ਹੈ। ਨਹੀਂ ਤਾਂ ਕਿਉਂਕਿ ਗਰਮੀ ਚ ਨਾ ਸਫਰ ਕਰਨਾ ਕੱਪੜੇ ਕੁਪੜੇ ਚੱਕਣੇ ਬੜੇ ਮੁਸ਼ਕਿਲ ਕਿੰਨੇ ਇੱਕ ਬੱਚੇ ਵੀ ਬੱਚੇ ਵੀ ਤੰਗ ਲੱਗ ਜਾਂਦੇ ਨੇ।
ਮੈ ਕਿਹਾ ਅੱਗੋ ਤੁਹਾਡੇ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ ਧੁੱਪੇ ਤੇ ਕ ਬੋਦੀ ਨੇ ਧੁੱਪੇ ਤੇ ਮੈਂ ਨ ਨਹੀਂ ਜਾਣਾ ਕਿੱਧਰ
ਜੀ ਜੀ ਜੀ ਧੁੱਪਾ ਚ ਤਾਂ ਘੁੰਮੇ ਨ ਜਾਣਾ ਬਸ ਉਹਇਆ ਅਗਰ ਆਪਣਾ ਉਹ ਹੋਏਗਾ ਸਾਧਨ ਹੋਏਗਾ ਕਾਰ ਵਗੈਰਾ ਹੋਏਗੀ ਫੇਰ ਤਾਂ ਚਲੋ ਇੱਕ ਦੂਸਰੀ ਜਗ੍ਹਾ ਤੇ ਜਾਇਆ ਵੀ ਜਾਂਦਾ ਹੈ ਅਗਰ ਕਹੀਏ ਵੀ ਆਟੋ ਵਗੈਰਾ ਕਰਕੇ ਤਾਂ ਬੜਾ ਔਖਾ ਹੋ ਜਾਂ ਜਾਣਾ ਨਾਲ ਗਰਮੀ ਉਤੋਂ
ਉੱਥੇ ਕੋਲ ਜਿਹੜਾ ਤਰਨ ਤਾਰਨ ਗੁਰਦੁਆਰਾ ਨਾ ਦਰਬਾਰ ਸਾਹਿਬ ਦੇ ਕੋਲ ਜੰਡਿਆਲੇ ਵਾਲੀ ਸਾਈਡ ਅੰਮ੍ਰਿ ਉਧਰ ਪੰਜਾਬ ਚ ਉਹ ਬੜਾ ਵੱਡਾ ਗੁਰਦੁਆਰਾ ਹੈ ਔਦਾ ਸਰੋਵਰ ਬਹੁਤ ਵੱਡਾ ਹੈ ਥੱਕ ਜਾਂਦਾ ਦਰਬਾਰ ਸਾਬ ਤੋਂ ਵੱਡਾ ਬੜਾ ਵੱਡਾ ਸਰੋਵਰ ਦਾ ਬਹੁਤ ਵੱਡਾ ਧੁੱਪੇ ਫਿਰ ਤੁਹਾਨੂੰ ਪਤਾ ਘੁੰਮਿਆ ਵੀ ਨਹੀਂੀ ਜਾਂਦਾ
ਜੀ ਜੀ ਜੀ ਨਹੀਂ ਨਹੀਂ ਸਹੀ ਗੱਲ ਹੈ
ਪਰਿਕਰਮਾ ਕਰੋ ਬੜਾ ਕਾਫ਼ੀ ਵੱਡਾ ਸਰੋਵਰ ਦਰਬਾਰ ਡਬਲ ਹੈ
ਅੱਛਾ ਹਮ ਬਸ ਬਸ ਬਾਬਾ ਬੁਲਾਮ ਤਾਂ ਅਸੀਂ ਵੀ ਜਾਈਏ ਤਰਨਤਾਰਨਸ ਵਾਲ ਗੁਰਦੁਆਰਾ ਸਭ ਦੇਖੀਏ
ਨਹੀਂ ਮੌਸਮ ਥੋੜ੍ਹਾ ਸਹੀ ਹੋਏਗਾ ਨਾ ਫਿਰ ਫਿਰ ਘੁੰਮਣ ਦਾ ਮਜ਼ਾ ਆਉਂਦਾ ਨਾ ਧੁੱਪੇ ਧੁੱਪੇ ਨਿ ਜਾਾਇਆ ਜਾਂਦਾ ਹਾਂਜੀ ਹੋਰ ਬੜੇ ਗੁਰਦੁਆਰੇ ਉੱਧਰ ਸਭ ਪਤਾ ਕਰਨਾ ਪੈਂਦਾ ਅਲੱਗ ਅਲੱਗ ਸਾਈਡ ਦਾ ਨਾ ਹੈ ਪੰਜਾਬ ਦੇ ਵਿੱਚ ਹੀ ਹੈ ਮਤਲਬ ਕੀ ਅਲੱਗ ਅਲੱਗ ਸਾਈਡ ਦੇ ਨਾ ਥੋੜੀ ਅੱਗੇ ਜਾ ਕੇ ਬਸ ਘੰਟੇ ਘੰਟੇ ਦਾ ਰਸਤਾ ਪੰਦਰਾਂ ਪੰਦਰਾਂ ਮਿੰਟ ਦਾ ਕੋਈ ਅੱਧੇ ਘੰਟੇ ਦਾ ਰਸਤਾ ਹਾਂ ਬਾਬਾ ਬੁੱਢਾ ਦੀ ਬਾਬਾ ਬੁੱਢਾ ਜੀ ਗੁਰਦੁਆਰਾ ਉਥੇ ਮਾਨਤਾ ਬੜੀ
ਜੀ ਜੀ ਜੀ ਹਾਂ ਬਸ ਮੈਂ ਤਾਂ ਇਹ ਦਰਬਾਰ ਬਸ ਅਸੀਂ ਦਰਬਾਰ ਸਾਹਿਬ ਜਾਣਾ ਸੀ ਤੇ ਤੁਸੀਂ ਸਾਰੇ ਚਲੋਗੇ ਬੜੀ ਉਹ
ਕੋਈ ਨੀ ਜਾਓ ਤੁਸੀਂ ਥੋੜਾ ਮੌਸਮ ਧੁੱਪ ਧੁੱਪ ਨੀਿਕਲਾ ਹੁੰਦਾ ਜਾਂ ਸ਼ਾਮ ਵੇਲੇ ਫਾਇਦਾ ਹੀ ਨਿਕਲਣ ਦਾ
ਜੀ ਜੀ
ਪੂਰਾ ਦਿਨ ਜਿਆਦਾ ਉੱਥੇ ਕਮਰਾ ਲੈ ਲਿਆ ਬੰਦਾ ਮਤਲਬ ਕਿ ਫਿਰ ਬੈਠ ਜਾਏ ਫਿਰ ਤੁਸੀਂ ਆਪਣਾ ਸ਼ਾਮੀ ਤੁਸੀਂ ਘੁੰਮ ਸਕਦੇ ਹੋ ਸ਼ਾਮੀ ਨਜ਼ਾਰਾ ਦੇਖਣ ਦਾ ਉੱਥੇ ਠੰਡੇ ਠੰਡੇ ਨਾਲ ਸਭ ਲੈਟਾਂ ਲੋਟਾਂ ਜੱਗੀਆਂ ਹੁੰਦੀਆਂ ਬੜਾ ਅੱਛਾ ਲੱਗਦਾ ਹੈ ਹਾਂ
ਨਹੀਂ ਨਹੀਂ ਸਹੀ ਹੈ ਮੇਰਾ ਤਾਂ ਸ- ਸਵੇਰੇ ਨਾ ਜਿਹੜਾ ਪਾਲਕੀ ਸਾਹਿਬ ਜਿਹੜੇ ਆਂਦੇ ਆ ਨਾ ਮੇਰਾ ਬਸ ਉਹੀ ਦੇਖ-
ਹਮ ਉਹ ਫ਼ਿਰ ਤੁਹਾਨੂੰ ਤੁਸੀਂ ਜਿਵੇਂ ਜਾਓਗੇ ਨਾ ਤੁਹਾਨੂੰ ਰੁ- ਰੁਕਣਾ ਪਏਗਾ। ਹਾਂ ਉਹ ਰਾਤੀ ਵੀ ਮਤਲਬ ਕਿ ਇਸ਼ਨਾਨ ਕਰਕੇ ਨਾਲ ਹੀ ਲੱਗ ਜਾਓ ਉੱਥੇ ਖਲੋਜੋ ਕਾਲ ਤਖਤ ਦੇ ਪਾਸ ਫਿਰ ਵਾਰੀ ਆਂਦੀ ਹਾਂਜੀ ਫਿਰ ਠੀਕ ਰਹੇ- ਅਸੀਂ ਤਾਂ ਦੇਖਿਆ ਦੋ ਤਿੰਨ ਵਾਰੀ ਦੇਖਿਆ ਦਾ- ਕਿਉਂਕਿ ਅਸੀਂ ਉੱਧਰ ਜਾਂਨੇ ਆ ਨਾ ਪੰਜਾਬ ਦੇ ਵਿੱਚ ਦੇਖ ਕੇ ਆਉਦੇ ਆ।
ਜੀ ਜੀ ਨਹੀਂ ਨਹੀਂ ਮੈਂ- ਮੈਂ ਗਈ ਹੋਈ ਹਾਂ ਮੈਂ ਆਪਣੇ ਕਵਾਰੇ ਮੈਂ ਜਿੰਨੀ ਵਾਰ ਵੀ ਗਈ ਆ ਆਪਣੇ ਮੰਮੀ ਪਾਪਾ ਨਾ ਲੱਸੀ ਨਾਈਟ ਸਟੇ ਕਰਕੇ ਸਾਰਾ ਰਾਤ ਦਾ ਹੀ ਦੇਖਦੇ ਸੀ- ਸੀਗੇ ਇੱਧਰ ਪਾਲਕੀ ਸਾਹਿਬ ਦੇ ਆਮ ਦੇ ਬਲਕਿ ਪਾਲਕੀ ਸਾਹਿਬ ਦੇ ਪਾਲਕੀ ਸਾਹਿਬ ਦੇ ਆਮ- ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਆਉੁਦੇ ਸੀ- ਬੜੀ ਬਾਬੇ ਨੇ ਦਿਨ ਦਿਖ- ਦਿਖਾਇਆ ਹੋਇਆ ਸਾਨੂੰ, ਬਸ ਮੇਰੇ ਤਾਂ ਸਿਰਫ ਉਸੇ ਪਿੱਛੇ- ਰਹਿੰਦੀ ਹੈ ਹਮੇਸ਼ਾ ਜਦੋਂ ਮੈਂ ਜਾਵਾਂ- ਬਸ ਮੋ ਇ ਇੱਛਾ ਹੀ ਉਹੀ ਹੈ ਵੀ ਓਨਰ ਬੈਠਾ ਹੋਇਆ ਬਸ-
ਬਸ ਤੜਕੇ ਮਤਲਬ ਕਿ ਲੋਕੀ ਰਾਤੀ ਸਮੇਂ ਲੋ ਬਾਰਾਂ ਇੱਕ ਵਜੇ ਨਾਲ ਲੱਗ ਜਾਂਦੇ ਦ- ਦਰਸ਼ਨ ਡਿਊਡੀ ਚ, ਉੱਥੇ ਫੇਰ ਪਾਠ ਸ਼ੁਰੂ ਹੁੰਦਾ ਹੈ ਉਹ ਨਜ਼ਾਰਾ ਦੇਖਣ ਵਾਲਾ ਪਰ ਅਸੀਂ ਪਾਠ ਤੇ ਦੇਖਿਆ ਨੀ ਹਜੇ ਤੀਕਰ- ਅਸੀਂ ਤੜਕੇ ਜਦੋਂ ਜਾਂਦੇ ਸੀ ਉਦੋਂ ਲੱਗ- ਲੱਗੀ ਹੁੰਦੀ ਸੀ ਜਾਂ ਆਂਦੇ ਹੁੰਦੇ ਸੀ। ਮਤਲਬ ਕਿ ਲੈ ਕੇ ਜਾਂਦੇ ਹੁੰਦੇ ਸੀ, ਉਸ ਤੋਂ ਪਹਿਲੇ ਕਹਿੰਦੇ ਘੰਟਾ ਇੱਕ ਬਹਿ ਜਾਓ ਨਾ- ਘੰਟਾ ਦੋ ਤੇ ਉਹ ਪਾਠ ਪੂਠ ਸਾਰਾ ਪੰਜਾਂ ਬਾਣੀਆਂ ਦਾ ਕਰਦੇ ਆ। ਉਸ ਤੋਂ ਬਾਅਦ ਉਹਨਾਂ ਦਾ ਟਾਈਮ ਹੋ ਜਾਂਦਾ ਪਾਲਕੀ ਦਾ ਫ਼ੇਰ ਉਸ ਤੋਂ ਬਾਅਦ- ਜਨਕਾਰਾ ਲਾਂਦੇ ਆ- ਫਿਰ ਗੇਟ ਖੋਲ ਜਾਂਦਾ-
ਉਹ ਦਰਬਾਰ ਸਾਹਿਬ ਦਾ ਗੇਟ- ਤਾਂ ਦਰਸ਼ਨੀ ਦਿਓੜੀ ਦਾ ਗੇਟ ਤੋਂ ਦੋ ਵਜੇ ਖੁੱਲ ਜਾਂਦਾ ਰਾਤ-
ਹਾਂ ਹਾਂ
ਉਹ ਤਾਂ ਰਾਤੀ ਦੋ ਵਜੇ ਖੁੱਲ ਜਾਂਦਾ ਬਸ ਉਹ ਹੈ ਵੀ ਥੋੜਾ ਉਹ ਹੁੰਦਾ ਨਾ ਵੀ ਘੁੰਮੀ ਫਿਰੀਏ ਸਭ ਤੋਂ ਪਹਿਲਾਂ- ਜੇ ਅਗਰ ਜਾਈਏ ਤਾਂ ਸਭ ਕੁਛ ਦੇਖ ਕੇ ਆਈਏ ਆਪਣਾ ਅੱਖੀ ਦੇਖੀਏ ਸਭ-
ਹਾਂ ਜੇ ਤੁਸੀਂ ਦਰਬਾਰ ਸਾਹਿਬ ਜਦੋਂ ਜਾਓ ਮੇਨ ਮੇਨ ਰਸਤੇ ਜਾਓ ਨਾ ਜਿਹੜਾ ਮੇਨ ਰਸ- ਤਾ ਉੱਥੇ ਵੀ ਨਜ਼ਾਰਾ ਦੇਖਣ ਵਾਲਾ ਇੰਨੀਆਂ ਦੁਕਾਨਾਂ ਇਨਾ ਉਹ ਲੈਟਰਿੰਗ ਏ ਬੜਾ ਕੁਛ ਬਹੁਤ ਕੁਛ ਦੇਖਣ ਆਲਾ- ਹਾਂ ਉੱਥੇ ਸਟੈਚੂ ਏਡੇ- ਬਾਬਾ ਜੀ ਦੇ ਬਣਾਏ ਦੇ ਆ ਸਭ ਮੂਰਤੀਆਂ ਮਾਰਤੀਆਂ ਬਨਾਈ ਦੀਐ ਉੱਥੇ ਲੋ ਤੇ ਫੋਟੋ ਫਾਟਆ ਵੀ ਖਿਚਾਂਦੇ ਆ ਖਲੋ ਕੇ। ਹਾਂ, ਤੁਸੀਂ ਵੀ ਏ ਰਸਤੇ ਤੋਂ ਜਾਨਾ ਨਾ ਉੱਧਰੋਂ, ਕਿਉਂਕਿ ਉਹਦੇ ਰਸਤੇ ਬਹੁਤ ਏ ਨਾ, ਕਈ ਪਾਸੇ ਨਿਕਲ ਜਾਂਦੇ ਆ ਰਸਤੇ। ਤੇ ਮੇਨ ਗੇਟ ਉਹਦਾ ਜਲਿਆਂਲੇ ਬਾਗ ਵਾਲੀ ਸਾਈਡ ਦੇ ਨਾਂ। ਜਿਹੇ ਜਲਿਆਂਲਾ ਬਾਗ ਏ ਨਾ ਨਾਲ ਈ, ਉਹ ਮੇਨ ਗੇਟ ਉਧਰੋਂ, ਹਾਂ, ਉਧਰੋਂ ਦੇਖਨ ਵਾਲਾ ਇੰਨੀ ਦੁਕਾਨ ਏ ਕੁਛ ਕਿਸੇ ਦੀ ਕਦੇ ਕਿਸੇ ਦੀ ਉਹ ਰੌਨਕ ਬੜੀ ਹੁੰਦੀ ਏ, ਰਾਤੋਂ ਰਾਤੀ ਪਤਾ ਈ ਨੀ ਲੱਗਦਾ, ਇੱਥੇ ਦਿਨ ਕਦੋਂ ਚੜ੍ਹਨੇ।
ਹਾਂ, ਉੱਹ ਤੇ ਸਹੀ ਗੱਲ ਹੈ, ਉੱਥੇ ਤਾਂ ਪਤਾ ਈ ਨੀ ਲੱਗਦਾ ਕੁ ਅੱਛਾ ਰਾਤ
ਤੁਸੀਂ ਜਦੋਂ ਵੀ ਜਾਉਗੇ ਨਾ, ਤੁਸੀਂ ਮੇਨ ਗੇਟ ਵੱਲੋਂ ਜਾਨਾ। ਸਾਰਾ ਤੁਹਾਨੂੰ ਨਜ਼ਾਰਾ ਨਜ਼ਰ ਆਏਗਾ। ਅਸੀਂ ਤੇ ਜਾਂਦੇ ਹੁੰਦੇ ਸੀ, ਅਸੀਂ ਉੱਥੋਂ ਕੁਲਫੀਆ ਕਾਲਫੀਆ ਖਾ ਲੈਨੇ ਆ ਦੁੱਧ ਦਧ ਪੀ ਲੈਨਾ, ਉੱਥੇ ਬੈਠੇ ਰਹਿਨਾ ਬਾਰ ਉੱਥੇ ਘੁੰਮਦੇ ਰਹਿਨਾ ਫਿਰ ਜਦੋਂ ਦੇਖ ਕਹਿਨਾ ਹੋਨਾ ਬਈ ਗੇਟ ਖੁੱਲਨੇ ਬਾਰਾਂ ਇੱਕ ਵਜੇ ਇਸ਼ਨਾਨ ਕਰਨਾ, ਤੇ ਉੱਧਰ ਸਿੱਧਾ ਉੱਥੇ ਬੈਠ ਜਾਨਾ, ਜਾ ਕੇ।
ਜੀ ਜੀ ਜੀ, ਠੀਕ ਏ, ਹਾਂਜੀ ਹਾਂਜੀ, ਤੇ ਚਲੋ ਕੋਈ ਨਾ ਮੈਂ ਆਪਨੇ ਹਸਬੈਂਡ ਨਾਲ ਸਲਾਹ ਬਨਾਨੀ ਆ
ਜੀ ਜੀ ਜੀ, ਮੈਂ ਅਪਨੇ ਹਸਬੈਂਡ ਨਾਲ ਸਲਾਹ ਬਨਾਨੀ ਆ ਤੁਸੀਂ ਵੀ ਇੱਕ ਵਾਰੀ ਉਹਨਾਂ ਨੂੰ ਪੁੱਛਦੀ ਆ ਵੀ ਤੁਸੀਂ ਅਪਨੀ ਸਲਾਹ ਬਣਾ ਫਿਰ ਸਾਰੇ ਕੱਠੇ ਚੱਲਦੇ ਆ, ਹਾਂਜੀ। ਚੱਲ ਠੀਕ ਕੇ ਏ ਹਾਂਜੀ, ਠੀਕ ਏ, ਸਸ ਸ੍ਰੀ ਓਕੇ ਬਏ।